ਹੂੰ, ਹੈਲੋ,
ਹੈਲੋ,
ਹਾਂਜੀ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
ਹੋਰ ਠੀਕ ਔ?
ਵਧੀਆ-ਵਧੀਆ। ਤੁਸੀਂ ਸੁਨਾਓ?
ਵਧੀਆ। ਹੋਰ?
ਹੋਰ ਘੁੰਮ ਆਏ?
ਹਾਂਜੀ ਘੁੰਮ ਆਏ ਅਸੀ।
ਕਿੱਥੇ-ਕਿੱਥੇ ਗਏ ਸੀ
ਤੁਸੀ? ਕਸ਼ਮੀਰ ਗਏ ਸੀ ਅੱਗੇ ਜੜਾ ਹੈ ਨੀ ਹੋਰ ਵੀ ਕਾਫ਼ੀ ਜਗਾ ਗਈ ਆਂ। ਕਸ਼ਮੀਰ 'ਚ ਡਲ ਲੇਕ ਏ।
ਅ ਸਾਨੂੰ ਵੀ ਲੈ ਜਾਂਦੇ।
ਕੋਈ ਨੀ ਮੈਂ
ਹੋਰ ਵਧੀਆ ਰਈ ਯਾਤਰਾ?
ਬੋਤ ਵਧੀਆ। ਤੁਆਨੂੰ ਮੈ ਪੁੱਛਿਆ ਤੇ ਸੀ। ਤੁਸੀਂ ਮੰਨੋ ਘਰ ਕੰਮ, ਨਈ ਤੰਗ ਕਰ
ਕੋਈ ਨੀ ਕੋਈ ਨੀ ਮੈਂ ਹੋਰ ਤਿੰਨ-ਚਾਰ ਮੀਂਨੇ ਤ ਕੇਰਲ ਜਾਨੈ ਨਾ
ਅੱਛਾ-ਅੱਛਾ। ਕੋਈ ਨੀ ਅਗਲੇ ਸਾਲ ਬਨਾ ਲਾਂਗੇ। ਅਗਲੇ ਸਾਲ ਚੱਲਾਂਗੇ ਕੱਠੇ।
ਹਾਂ ਕੋਈ ਨੀ, ਨਾਲੇ ਮੇਰਾ ਨੈਕਸਟ ਮੰਥ ਕੇਰਲ ਦਾ ਟ੍ਰਿਪ ਹੈਗੈ ਮੈਂ ਫਿਰ ਤਾਂ ਨੀ ਗਈ ਸੀ।
ਕੇਰਲ ਵੀ ਵੈਸੇ ਕਸ਼ਮੀਰ ਵੀ ਬੜਾ ਤੈ
ਹੂੰ, ਹੋਰ ਵਧੀਆ ਲੱਗਿਆ? ਨੋਣੇ ਦ ਹੋ ਗਿਆ ਖੁਸ਼
ਹੋਰ, ਓਨੇਂ ਤੇ ਰੌਲਾ ਪਾਇਐ, ਤੁਸੀਂ ਕਸ਼ਮੀਰ ਚੱਲੋ। ਬਰਦੇ ਵੀ ਸੀ ਨਾ ਨਾਲੇ ਓਦਾ।
ਹਾਂ, ਚਲੋ ਵਧੀਐ। ਬਰਡੇ ਵੀ ਸੈਲੀਬ੍ਰਟ ਹੋ ਗਿਆ, ਹੂੰ।
ਬੋਤ ਵਧੀਆ, ਤੁਸੀ ਵੀ ਚੱਲਨੈ ਅਗਲੇ ਸਾਲ ਓਨਾਂ ਨੇ। ਅਸੀ ਵੀ ਕਾਰ ਕਰਕੇ ਗਏ ਸੀ, ਆਪਨੀ।
ਆਪਨੀ ਕਾਰ ਇੱਚ ਈ ਗਏ ਸੀ।
ਹਾਂਜੀ, ਕਾਰ ਕਰ ਕੇ ਈ ਵਧੀਆ ਰੈਂਦੇ ਨ। ਬੰਦਾ ਕਿਧਰੇ ਰੁੱ ਕ ਵੀ ਸਕਦੈ ਖਾਨਾ ਆਯਾ ਤੀ
ਹਾਂ ਨਈ ਡਰਾਈਵੀ ਕਰਨ, ਕਰਨ ਵਾਲਾ ਤੇ ਥੱਕ ਜਾਂਦੈ ਨਾ ਫੇਰ। ਤੇ ਇਕੱਲਾ ਬੰਦਾ ਈ, ਤੁਆਨੂੰ ਆਂਦੀ ਏ ਕਾਰ ਚਲਾਨੀ?
ਮਿੰਨੂ ਈ?
ਕਾਰ ਆਂਦੀ ਏ ਚਲਾਨੀ ਤੇਨੂੰ।
ਤੇ ਨਈ ਮੈਨੂੰ ਨੀ ਆਂਨੀ।
ਚਲੋ ਚਿਕਨ ਲੈ ਨਾਂ ਫੇਰ।
ਹੋਰ ਵਧੀਆ?
ਉਵਾਂ ਬਸ ਵਧੀਆ ਈ ਵਧੀਆ। ਹੋਰ ਕੀ-ਕੀ ਸ਼ੋਪਿੰਗ ਕੀਤੀ ਫੇਰ?
ਬਸ, ਚੋਪਿੰਗ ਅ ਏਨਾਂ ਟਾਈਮ ਨੀ ਲੱਗਿਆ। ਦੋ-ਤਿੰਨ ਦਿਨ ਅਸੀਂ ਗਏ ਸੀ। ਇੱਕ ਦਿਨ ਅ ਇੱਕ ਦਿਨ ਦੇਖ ਲਿਆ ਡਲ ਲੇਕ ਘੁੰਮ ਲਿਆ। ਓਧਰ ਗਾਰਡਨ ਵੀ ਬੜੇ ਅੱਛੇ ਹੈਗੇ ਨੇ, ਤਿੰਨ-ਚਾਰ ਗਾਰਡਨ ਨੇ।
ਅੱਛਾ ਜੀ। ਹਾਂ, ਡਲ ਲੇਕ ਤੇ ਬੜੀ ਸੋਨੀ ਏ ਨਾ।
ਬੋਹੋਤ ਵਧੀਆ ਓਹ ਤੇ ਅੰਦਰ ਅਜੇ ਡਲ ਲੇਕ ਦੀ ਕੱਪੜਿਆਂ ਦੀ, ਅ ਡਰਾਈ ਫਰੂਟ ਵਗੈਰ ਕੁਛ ਵੀ ਮੈਂ ਤੁਆਡੇ ਆਸਤੇ ਲਿਆਈ ਆਂ, ਬਰਫ ਲਿਆਈ ਸੀ। ਤੇ ਕਸ਼ਮੀਰੀ ਪਰਸ ਨੀ ਹੁੰਦੇ ਓ ਵਾਲੇ।
ਅੱਛ, ਨਈ -ਨਈ ਮੈ ਤੇ ਮਜਾਕ ਕਰ ਰੀ ਸੀ।
ਹਾਂਜੀ, ਹੋਰ ਤੇ ਓਧਰ ਇੱਕ ਗਾਰਡ
ਹਾਂ, ਸਮਾਨ ਵੈਸੇ ਵੀ ਬੌਤ
ਹਾਂਜੀ। ਹਾਂਜੀ, ਐ ਤੇ ਹੈ ਉੱਧਰ ਇੱਕ ਗਾਰਡਨ ਹੈਗਾ ਤੁਲੀਪ ਗਾਰਡਨ।
ਹੁੰ
ਏਥੇ ਹਸਦੈ।
ਅੱਛਾ ਜੀ!
ਫੁੱਲ ਹੈਗੇ ਨੇ ਨਾ ਉਸ ਗਾਰਡਨ ਚ ਹੁੰਦੇ ਨੇ।
ਪਰ ਓ ਦੋ ਮੀਨੇ ਖੁੱਲਦੈ ਗਾਰਡਨ। ਮਤਲ ਮਾਰਚ ਵਗੈਰਾ ਚ ਹਾਂ ਹੁਨ ਬੰਦ ਹੈਗਾ ਸੀ ਪੈਲੇ ਅਸੀ ਗਏ ਸੀ ਨਾ।
ਅੱਛਾ।
ਹੋਰ, ਤਾਂ ਖੁੱਲਿਆ ਦਾ ਸੀ।
ਅੱਛਾ ਤੇ ਕੀਤਾ ਫੇਰ ਨੌਨੇ ਦਿਨੇ ਤੰਗ?
ਬੱਸ ਬੱਚੇ ਤੰਗ ਤੇ ਕਰਦੇ ਨੇ ਤਾਨੂੰ ਪਤੈ।
ਹਾਂ
ਬਾਕੀ ਮਜਾ ਆ ਗਿਆ ਸੀ।
ਚਲੋ ਵਧੀਆ ਬਈ ਇੱਕ ਟ੍ਰਿਪ ਤੇ ਹੋਣੀ ਚਾਈਦੀ ਏ ਸਾਲ ਇੱਚ।
ਹਾਂਜੀ, ਵੈਸੇ ਆਪਣੀ ਕਾਰ ਕਰਕੇ ਨਾ ਥੋੜਾ ਸਈ ਰੈਂਦਾ। ਬੰਦਾ ਬੱਚਿਆ ਨਾ ਰੁਕ ਜਾਂਦੈ। ਬੱਚਿਆਂ ਨਾ ਰੁਕ ਜਾਂਦੈ ਕੁਛ ਖਾਨਾ ਹੁੰਦੈ ਜਗ੍ਹਾ -ਜਗ੍ਹਾ ਤੇ ਤਾਨੂੰ ਪਤਾ ਏ ਬੱਚੇ ਰੁਕਵਾਂਦੇ ਨੇ।
ਫੇਰ ਪਤਾ ਕੀ ਟੂਰਿਸਟ ਪਲੇਸ ਤੇ ਜਾਓ ਨਾ ਜੇੜੇ ਟਰੈਵਲ ਕਰਾਣ ਵਾਲੇ ਹੁੰਦੇ ਨਾ ਉਨਾਂ ਨੂੰ ਜਿਆ ਦਾ ਪਤਾ ਹੁੰਦੈ ਆਪਨੀ ਕਾਰ ਵੇਲੇ ਤੇ ਬੰਦਾ ਪੁੱਛਦੇ ਰੈਂਦਾ ਯਹਾਂ ਪੇ ਕੇ ਐ ਵਹਾਂ ਪੇ ਕੈ ਆ ਐਂਜ ਕਰਕੇ ਨਾ।
ਪਰ ਅੱਜ -ਕੱਲ ਮੈਪ ਚੱਲਦੈ, ਮੈਪ ਲਗਾਓ।
ਐ ਵੀ ਹੇਗੈ ਅੱਜ ਕੱਲ ਤੇ ਇੰਟਰਨੈਟ ਕਰਕੇ ਸਬ ਕੁਛ ਹਾਂ, ਓ ਤੇ ਹੈ ਈ ਏ ਫਿਰ।
ਹੋਰ।
ਹੋਰ।
ਅਸੀ ਵੀ ਉੱਥੇ ਗਏ ਸੀ ਓ ਭਰੇਗੀ ਓ ਜਗ੍ਹਾ ਜੋ ਜਿੱਲ੍ਹਾ ਪਾਸ ਉੱਥੇ ਮੈਪ ਵਗੈਰਾ ਕਰਕੇ ਚਲੇ ਗਏ ਪੌਂਚ ਗੇ ਸੀ ਬੜੀ ਅੱਛੀ ਜਗ੍ਹਾ ਓ ਵੀ।
ਅੱਛਾ ਜੀ -ਜੀ ਵਦੀਆ ਮੈਂ ਵੀ ਪੈਲੇ ਸੋਚਿਆ ਸੀ ਮੈਂ ਵੀ ਚੱਲ ਜਾਂ ਬਸ, ਫਿਰ ਮੈਂ ਕਿਆ ਚਲੋ ਕਿੱਥੇ ਐ ਨੈਕਸਟ ਟਾਈਮ ਸੋਚਾਂਗੇ।
ਤੇ ਤੁਸੀ ਕਦੋਂ ਜਾਨੈ ਕੇਰਲ?
ਮੇਰੀ ਅਜੇ ਟ੍ਰਿਪ ਅਜੇ ਕੱਚਾ ਪੱਕਾ ਈ ਏ ਸ਼ੈਦ ਮੈਂ ਸੈਪਟੰਬਰ ਇਚ ਜਾਵਾਂਗੀ।
ਅੱਛਾ, ਅੱਛਾ ਪੈਲੀ ਵਾਰੀ ਜਾ ਰੇ ਓ ਪੈਲੇ
ਨਈ ਫਸਟ ਟਾਈਮ ਈ ਜਾ ਰੇ ਆਂ ਪੈਲਾ ਗੋਆ ਗਏ ਸੀ। ਹਾਂ, ਫੇਰ ਅਸੀ ਜਮੂ ਗਏ ਸੀ ਹਾਂ। ਫਿਰ ਮੈਂ ਵੀ ਕਸ਼ਮੀਰ ਹੋ ਕੇ ਆਈ ਸੀ ਅਗਲੇ ਸਾਲ ਫੇਰ ਉਸ ਤੋ ਬਾਅਦ ਟਾਈਮ ਈ ਨੀ ਲੱਗਿਆ ਹੁਣ ਕੇਰਲ ਚੱਲੇ ਬਸ
ਬੱਚੇਆਂ ਨਾਲ ਨੀਂ ਲੱਗਦਾ ਨਾ ਟਾਈਮ।
ਹੂੰ ਓਤੇ ਹੈ ਈਏ।
ਮੈਂ ਵੀ ਹੁਨ ਪੈਲੇ ਕਾਕਾ ਛੋਟਾ ਸੀ ਤਾਂ ਨੀਂ ਗਏ। ਹੁਨ ਵੱਡਾ ਹੋ ਗਿਆ ਹੁਨ, ਥੋੜਾ ਮਤਲਬ ਅਪਨੇ ਚੱਲਣ ਵਾਸਤੇ ਖਾਣ ਵਾਲਾ ਹੋ ਗਯਾ ਹੁਣ, ਜਾ ਸਕਦੇ ਆ।
ਬੱਚੇਆਂ ਨਾਲ ਬੜੀ ਮੁਸ਼ਕਿਲ ਹੁੰਦੀਏ।
ਹਾਂ। ਮਤਲਬ ਪਿੱਛੇ ਅੰਮ੍ਰਿਤਸਰ ਗਏ ਹੋਏ ਸੀ ਅਸੀ, ਅੰਮ੍ਰਿਤਸਰ ਦਾ ਬੜਾ ਸ਼ੌਕ ਏ ਏਨੂੰ। ਅੰਮ੍ਰਿਤਸਰ ਦਾ ਜਾਨਾ ਏਨੂੰ।
ਅੰਮ੍ਰਿਤਸਰ ਦੇ ਨੇੜੇ ਆ ਨਾ ਚੱਕਰ ਲੱਗ ਜਾਂਦੈ। ਮੀਨੇ ਚ ਇੱਕ-ਦੋ ਵਾਰ ਤੇ ਸਾਡਾ ਵੀ ਲੱਗ ਜਾਂਦੈ, ਪਰ ਐ ਦੂਰ ਹੋ ਜਾਂਦੈ ਨਾ ਥੋੜਾ।
ਹਾਂਜੀ।
ਵੈਸੇ ਤਾਂ ਜੰਮੂ ਤੱਕ ਤੇ ਹੋਣ ਆਨੇ ਆ, ਪਿਛਲੇ ਸਾਲ ਮੈਂ ਗਈ ਸੀ ਜੰਮੂ। ਫੇਰ ਪਤਨੀਟੋਪ ਘੁੰਮ ਕੇ ਆਈ ਸੀ, ਮੈਂ ਮੇਰਾ ਜੀਜਾ ਲੈ ਗਯਾ ਸੀ। ਨਈਂ, ਓਵੀ ਬੋਤ ਸੋਣੀ ਜਗ੍ਹਾ ਏ।
ਹੂੰ। ਜੰਮੂ ਵੀ ਅਸੀਂ ਰੈ ਕੇ ਆਏ ਸੀ ਪਿਛਲੀ ਵਾਰੀ ਵੀ ਗਏ ਸੀ, ਜੰਮੂ ਹੁਣ ਵੀ।
ਹੂੰ।
ਓ ਨੀਂ ਦੇਖੇਆ ਦਾ ਪਤਨੀਟੋਪ, ਓ ਦੇਖਾਂਗੇ ਹੋਨ।
ਪਤਨੀਟੋਪ ਓਦੇ ਉਪਰ ਨੱਥਾਟੋਪ, ਮੈਂ ਕੈਂਨੀਆਂ ਏਨੀ ਸੋਣੀ ਜਗ੍ਹਾ ਬਣਨੀ ਦੀ। ਏ ਬੋਤ ਸੋਣੀ। ਹੁਨ ਅਸੀ ਗਏ ਸੀ ਨਾ, ਪਿਛਲੇ ਸਾਲ ਗਏ ਸੀ। ਜੰਮੂ ਗਏ ਸੀ ਨਾ ਨਾਨੀ ਘਰ, ਫੇਰ ਓਥੇ ਮੇਰੇ ਨਾਨ ਵਯੀ ਨਾ ਫੇਰ ਓਥੇ ਫੇਰ ਓ ਲੈ ਗਏ ਸੀ ਸਾਨੂੰ। ਰਸਤਾ ਏ ਵੇਖਣ ਆਲਾਏ, ਇੱਕ ਪਾਸੇ ਖਾਈ, ਇੱਕ ਪਾਸੇ ਪਾੜ।
ਓਨਾਂ ਦੇ ਰੱਸੇ ਵੀ ਖਤਰਨਾਕ ਹੁੰਦੇ ਨੇ, ਜਿਵੇ ਪਹਾੜਾ ਦੇ ਹੁੰਦੇ ਨੇ।
ਹੂੰ, ਸਾਰੇ ਰਸਤੇ ਤੇ ਫੇਰ ਮੈਂ ਹਾਂ, ਜੇੜਾ ਬੰਦਾ ਮੋਸ਼ਨ ਸਿਕਨੈੱਸ ਹੋਏ ਨਾ ਓਤੇ ਕਿਦਰੇ ਨੀਂ ਜਾ ਸਕਦਾ। ਮੇਰਾ ਵੀ ਏਈਓ ਹਾਲ ਏ, ਸਾਰੇ ਰਸਤੇ ਮੈਂ ਵੋਮੀਟਿੰਗ ਕਰਦੀ ਹੋਈ ਜਾਂਨੀ ਆਂ, ਫੇਰ ਫੇਰ ਮਨ ਈ ਨੀ ਕਰਦਾ।
ਹਾਂਜੀ ਮੈਨੂੰ ਵੀ ਬੜੀ ਹੁੰਦੀ ਸੀ ਬਿਲਕੁਲ ਸਫਰ ਨੀ ਕਰਦੀ ਸੀ ਬਸ, ਹੁਣ ਆਦਤ ਪੈ ਗਈਏ।
ਮੈਨੂੰ ਪੈਲੇ ਵੀ ਆਂਦੀ ਸੀ ਤੇ ਹੁੰਨ ਵੀ ਬੜਾ ਬੁਰਾ ਹਾਲ ਏ। ਮੈਂ ਤੇ ਏਥੋਂ ਤਕ ਕਪਾਲ ਮੋਚਨ ਵੀ ਨੀਂ ਜਾ ਸਕਦੀ। ਫੇਰ ਮੈਂ ਏਨਾਂ ਨੂੰ ਕੈਂਨੀ ਆਂ, ਤੁਸੀਂ ਬੁਲਟ ਈ ਨਿਕਾਲ ਲਿਆ ਕਰੋ। ਸਾਰੇ ਘਰ ਛੱਡੋ, ਤੁਸੀ ਤੇ ਮੈਂ ਚੱਲਨੇ ਆਂ ਬਸ। ਮੈਂ ਨੀਂ ਬੈਠ ਸਕਦੀ।
ਹਾਂ, ਜਿਵੇ ਹੈਬਿਟ ਹੋ ਗਈ ਨਾਂ ਖਾਲੀ ਪੇਟ ਨਾ ਜਾਯਾ ਕਰੋ। ਕਰੋ ਨਾ ਤੁਸੀਂ, ਕੁੱਛ ਖਾਯਾ
ਵੀ ਮੈਨੂੰ ਏਈਓ ਟੈਸ਼ਨ ਹੁੰਦੀ ਹਾਏ! ਮੈਨੂੰ ਵੋਮੀਟਿੰਗ ਨਾ ਹੋ ਜਾਵੇ ਏਦੇ ਚੱਕਰ ਚ ਮੈਂ ਖਾਂਦੀ ਨੀ ਫੇਰ ਓ ਹੋਰ ਈ ਜਾਦਾ ਹੋ ਜਾਂਦੀਏ।
ਪੈਲੇ ਮੈਨੂੰ ਵੀ ਐਵੇਂ ਹੁੰਦੀ ਸੀ ਜਿੱਦਨ ਮੈਂ ਖਾਣਾ ਸ਼ੁਰੂ ਕੀ ਕੀਤਾ ਨਾ, ਖਾਲੀ ਪੇਟ ਨਈਂ ਰੈਂਦੀ ਤਾਂ ਮੈਨੂੰ ਹੁੰਦੀ ਨੀਂ।
ਟੈਸ਼ਨ ਨੀਂ ਹੈਗੀ ਅਪਨੀ ਕਾਰ ਵਿੱਚ ਜਾਵਾਂ ਨਾ, ਕਿਸੇ ਹੋਰ ਦੀ ਕਾਰ ਹੋਏ ਨਾ ਫੇਰ ਮੈਨੂੰ ਟੈਸ਼ਨ ਹੁੰਦੀ। ਹਾਂ, ਮੈਨੂੰ ਜੇ ਵੋਮਟਿੰਗ ਆ ਜਏ, ਅਪਨੀ ਕਾਰ 'ਚ ਮੈਂ ਦਸ ਵਾਰੀ ਰੁਕਾਵਾਂ। ਕੋਈ ਗੱਲ ਨੀ, ਹਾਂ। ਹੂੰ, ਉਹ ਮੈਂ ਫਰੰਟ ਸੀਟ 'ਤੇ ਬੈਠਨਾ ਹੁੰਦੈ, ਫਿਰ ਕਦੀ।
ਹਾਂਜੀ।
ਫੁੱਲ ਏ, ਸੀ, ਹੋਏ, ਫੇਰ ਨੀ ਹੁੰਦਾ।
ਤਾਂ ਹਾਂਜੀ।
ਹੁਨ ਦੇਖੋ ਮੈਂ ਗਈ ਸੀ, ਦੋ ਸਾਲ ਪੈਲੇ ਲਖਨਊ ਗਈ ਸੀ। ਅਸੀਂ-ਅਸੀਂ, ਬੱਸਾਂ 'ਚ ਗਏ ਸੀ, ਇੱਕ ਪਰਸੈਂਟ ਵੀ ਮੇਰਾ ਮਨ ਨੀ ਕੱਚਾ ਹੋਇਆ। ਹੋਰ ਮੈਂ ਕੇਆ, ਨਈ ਹਸੀ। ਗਏ ਲਖਨਊ ਸੀ, ਪਰ ਪਤਾ ਨੀ ਉੱਥੇ ਵੈਦਰ ਖ਼ਰਾਬ ਹੋ ਗਿਆ ਸੀ। ਫੇਰ ਅਸੀਂ ਹੋਰ ਅੱਗੇ ਮੈਂ ਕੈੰਨੀ ਚਾਰ ਘੰਟੇ ਲੇਟ ਅਸੀਂ ਹੋ ਗਏ, ਅਸੀਂ ਪੂਰੇ ਬਾਰਾਂ-ਤੇਰਾਂ ਘੰਟੇ ਬਾਦ ਪੌਂਚੇ ਸੀ ਉੱਥੇ। ਮੇਰਾ ਇੱਕ ਪਰਸੈਂਟ ਵੀ ਮਨ ਨੀ ਕੁ ਚਯੋ, ਹੋਰ ਸਾਰੇ ਰਸਤੇ ਅਸੀਂ ਬੱਸ 'ਚ ਘੁੰਮੇ ਆ, ਕਿਉਂਕਿ ਏ, ਸੀ, ਬੱਸ ਸੀ ਨਾ।
ਮੌਸਮ ਨਾਲ ਵੀ ਬੜਾ ਫ਼ਰਕ ਪੈਂਦੈ, ਧੁੱਪ ਚੜੀ ਏ ਨਾ ਫਿਰ ਮਨ ਕੱਚਾ
ਗਏ ਸੀ, ਅਈਓ-ਅਈਓ, ਮੌਸਮ ਵਿੱਚ ਗਏ ਸੀ ਅਸੀਂ ਜੁਲਾਈ ਵਿੱਚ, ਸਾਡਾ ਟ੍ਰਿਪ। ਸੀ ਇੱਕ ਜੁਲਾਈ ਤੋਂ, ਮੇ ਬੀ। ਚਾਰ ਜੁਲਾਈ ਦਾ ਪਤਾ ਨੀ, ਚਾਰ ਦਿਨ ਦਾ ਸੀ। ਮੈਨੂੰ ਇੰਨਾ ਪਤਾ ਮੈਂ ਜਦੋਂ ਵਾਪਿਸ ਆਈ ਸੀ ਨਾ, ਮੇਰੀ ਕੁੜੀ ਦਾ ਬਰਡੇ ਸੀ ਉਸ ਤੋ ਅਗਲੇ ਦਿਨ।
ਅੱਛਾ।
' ਤੇ ਓਦਾ ਬਰਡੇ ਆਂਦਾ ਸੀ, 'ਤੇ ਇਸ ਹਿਸਾਬ ਨਾਲ ਅਸੀਂ ਛੇ ਨੂੰ ਵਾਪਿਸ ਆਈ ਹੋਵਾਂਗੀ। ਸਾਡਾ, ਮੇ ਬੀ, ਦੋ ਜੁਲਾਈ ਤੋਂ ਸਿਕਸ ਜੁਲਾਈ ਤੱਕ। ਦਾ ਫੋਰ ਡੇਜ਼ ਦਾ ਟ੍ਰਿਪ ਸੀ ਸਾਡਾ।
ਫੇਰ ਬੱਚੇ ਨਾਲ ਗਏ ਸੀਂ।
ਹਾਂ, ਗੁੜੀਆਂ ਨਾਲ ਗਈ ਸੀ ਮੇਰੀ, ਓੱਥੇ ਅਸੀਂ ਹਾਂ, ਉੱਥੇ ਅਸੀਂ ਉਹ ਰਾਮ ਮੰਦਿਰ ਦੇਖ ਕੇ ਆਏ ਸੀ। ਪਰ ਉਹ, ਅੰਡਰ ਕੰਸਟਰਕਸ਼ਨ ਸੀ ਨਾ ਦੋ ਸਾਲ ਪੈਂਲੋ। ਅੰਦਰ ਜਿੱਥੇ ਮੇਨ ਸਥਾਪਨਾ ਕੀਤੀ ਸੀ ਨਾ ਮੂਰਤੀ ਦੀ, ਉਹ 'ਤੇ ਬੜੀ ਸੋਣੀ ਜਗ੍ਹਾ ਬਨੀ ਦੀ ਏ। ਲੇਕਿਨ ਅਜੇ ਬਾਕੀ ਸਾਰਾ ਟੁੱਟਿਆ ਦੈ ਈ, ਹਜੇ ਬੰਨੇਗਾ।
ਹਾਂ, ਧੀਰੇ-ਧੀਰੇ ਬਨੇਗਾ ਨਾ।
ਹਾਂ, ਲੇਕਿਨ ਲੋਕਾਂ ਦੀ ਸਾਫ਼ ਸਫ਼ਾਈ ਜਰਾ ਨੀ ਹੈਗੀ ਉੱਥੇ, ਜਿਵੇਂ ਸਾਡੇ ਗੁਰਦੁਆਰਿਆਂ 'ਚ ਹੁੰਦੀ ਏ ਨਾ ਸ਼ਰਧਾ। ਉਂਜ ਨੀ ਹੈਗਾ।
ਹੂੰ। ਮਿੰਟ-ਮਿੰਟ, ਬਸ।
ਹਾਂ, ਉੱਥੇ ਨੇ। ਪਰ ਮੈਂ ਕੈਂਨੀ ਆ, ਇੰਨਾ ਪੈਦਲ ਚੱਲਨਾ ਪੈਂਦੈ ਨਾ, ਬੰਦਾ ਥੱਕ ਕਸੀ, ਹੋਰ ਪ੍ਰਭ 'ਤੇ ਗੁੜੀਆਂ ਲੈ ਕੇ ਗਈ ਸੀ, ਮੈਨੂੰ ਪਤੈ ਏ, ਮੈਂ 'ਤੇ ਉਨੂੰ ਚੁੱਕ- ਚੁੱਕ ਕੇ ਥੱਕ ਗਈ ਸੀ।
ਬੱਚੇ 'ਤੇ ਵੈਸੇ ਈ ਬੜਾ ਤੰਗ ਕਰਦੇ ਨੇ।
ਚੱਲੇ ਸੀ। ਜਿੰਨਾ ਤੁਸੀਂ ਮੰਨ ਲਓ, ਅਹ। ਸਾਡੇ ਘਰ ਤੋਂ ਲੈ ਕੇ ਨਾ, ਬੁੜੀਆਂ ਚੁੰਗੀ ਤੱਕਨ। ਇਸ ਤੋਂ ਵੀ ਜਾਦਾ, ਤੁਸੀਂ ਏਅ ਸਮਝ ਲਓ, ਹਾਂ ਪੁਲਿਸ ਚੋਂਕ ਰਿਲੈ ਕੇ ਡੀ, ਅਹ। ਦਿਆਲ ਸਿੰਘ ਪਬਲਿਕ ਸਕੂਲ ਹੋਏਗਾ, ਇੰਨਾ ਪੈਦਲ ਚੱਲਨਾ ਪੈਂਦੈ, ਇੰਨਾ ਪੈਦਲ।
ਤਾਂ।
ਹਾਂ ਆ ਅੰਦਰ ਤੁਸੀਂ ਪਰਸ ਵੀ ਨਹੀ ਲੈ ਕੇ ਜਾ ਸਕਦੇ ਆਪਣਾ ਸਾਰਾ ਆ ਕੁਛ ਬਾਹਰ ਲੋਕਰ ਘਰੇ ਚ ਰਖਾ ਲੈਂਦੇ ਨੇ ਹਾਂ ਆ
ਸਣਾ ਆ
ਉਰੇ ਏਜ ਕਰਕੇ ਤੱਕੇ ਮਾਰ ਕੇ ਚਲੋ ਵੈਸੇ ਕਹਿਣਾ ਨੀ ਚਾਹੀਦਾ ਆ ਇੰਝ ਕਰਕੇ ਜਲਦੀ ਈ ਜਲਦੀ ਈ ਜਲਦੀ ਈ ਮੱਥਾ ਟੇਕਣ ਦਿੰਦੇ ਨੇ ਤੁਸੀਂ ਦੋ ਮਿੰਟ ਆ ਖੜੇ ਹੋ ਕੇ ਚੰਗੇ ਤਰੀਕੇ ਨਾਲ ਆਪਣੀ ਅਰਦਾਸ ਵੀ ਨਹੀਂ ਕਰ ਸਕਦੇ ਏ ਜਿਵੇਂ ਅਸੀਂ ਆਪਣੇ ਗੁਰਦਆਰਿਆਂ ਚ ਕਰਦੇ ਆ ਨਾ ਬਸ ਮੱਥਾ ਟੇਕ ਹੋਰ ਨਿਕਲੀ ਜੋਓ ਬਸ ਨਿਕਲੀ ਜੋਓ ਅੱਜ ਕਰਕੇ ਹੋਰ ਕਹਿੰਦੇ ਨੇ ਇਸ ਤੋਂ ਪਹਿਲਾਂ ਇੱਕ ਹਨੂੰਮਾਨ ਦਾ ਮੰਦਿਰ ਉਹ ਉੱਥੇ ਏ ਮੱਥਾ ਟੇਕਣਾ ਚਾਈਦਾ ਅਸੀਂ ਉੱਥੇ ਗਏ ਇੰਨੀ ਗਰਮੀ ਉਹ ਜੁਲਾਈ ਦਾ ਮਹੀਨਾ ਸੀ ਘੱਟੋ ਓ ਘੱਟ ਉਹਦੀ ਆ ਪੰਜਾਹ ਸੌ ਪੁੜੀਆਂ ਨੀ ਉਹਦੀਆਂ ਬੱਚਾ ਚੁੱਕੇ ਇੰਨੀ ਖੱਜਲ ਖਵਰੀ ਹੋਈ ਈ ਹੋਰ ਉੱਥੇ ਜਾ ਕੇ ਏ ਲੋਕੀ ਧੱਕੇ ਮਾਰਦੇ ਪੇਨੇ ਇੱਕ ਦੂਜੇ ਨੂੰ ਸ਼ਰਧਾ ਨੀ ਹੈਗੀ ਈ
ਐ ਤੇ ਆ
ਹਾਂ ਆ
ਮੇਰਾ ਤੇ ਮਨ ਕਰਦਾ ਐ ਇੱਕ ਵਾਰੀ ਵਰਿੰਦਾਵਨੋ ਹੋ ਕੇ ਆਵਾਂਗੇ ਏ ਬੜਾ ਮਨ ਆ
ਮੇਰਾ ਵੀ ਮਨ ਕਰਦਾ ਐ ਮੈਂ ਵੀ ਇਹ ਸੋਚਣੀ ਆ ਵਰਿੰਦਾਬਣ ਹੋ ਕੇ ਆਏ
ਕਰਲੋ ਸਲਾਹ ਬਣਾ ਲੋ
ਚਲੋ ਠੀਕ ਏ ਐ ਅਸੀਂ ਫਿਰ ਨੈਕਸ ਟੈਮ ਵਿੰਰਦਾਵਨ ਚੱਲਾਂਗੇ ਏ ਠੀਕ ਐ ਚਲੋ ਹਾਂ ਆ ਚਲੋ ਫੇਰ ਚੰਗਾ ਠੀਕ ਐ ਓਕੇ ਜੀ ਈ